ਹੈਲੋ।
ਹੈਲੋ।
ਹੈਲੋ ਆਵਾਜ਼ ਆ ਰਹੀ ਐ?
ਹਾਂਜੀ ਆ ਰਹੀ ਏ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਏ?
ਹਾਂਜੀ ਹੁਣ ਆ ਰਹੀ ਪਹਿਲਾਂ ਨੀ ਆ ਰਹੀ ਸੀ।
ਹਾਂਜੀ ਤੁਸੀਂ ਥੋੜ੍ਹਾ ਨੈੱਟਵਰਕ ਸਹੀ ਵਾਲੀ ਜਗ੍ਹਾ 'ਤੇ ਬੈਠ ਜਾਓ ਮੇਰੀ ਨਾ ਤਿੰਨ ਕੋਲ ਵੇਸਟ ਹੋ ਗਈਆਂ ਐਵੇਂ ਹੀ
ਮੁਆਫ਼ ਕਰਨਾ ਹੁਣ ਮੇਰਾ ਬਿਲਕੁਲ ਸਹੀ ਆ ਨੈੱਟ।
ਓਕੇ-ਓਕੇ ਕੋਈ ਗੱਲ ਨੀ, ਹੋਰ ਕਿਵੇਂ ਓ ਤੁਸੀਂ?
ਮੈਂ ਬਹੁਤ ਵਧੀਆ, ਤੁਸੀਂ ਦੱਸੋ ਹਾਂਜੀ ਠੀਕ ਆ।
ਹਾਂਜੀ, ਹੋਰ ਤੁਸੀਂ ਕੀ-ਕੀ ਬਣਾ ਲੈਂਦੇ ਹੋ ਖਾਣ 'ਚ'?
ਮੈਂ ਜੇ ਟਰਾਈ, ਮੈਂ ਜੇ ਕੋਸ਼ਿਸ਼ ਕਰਾਂ ਨਾ। ਮੈਂ ਸਭ ਕੁਛ ਹੀ ਬਣਾ ਲੈਂਨੀ ਮਤਲਬ ਯੂਟਿਊਬ ਤੋਂ ਦੇਖ ਕੇ ਵੀ ਆਪਾਂ ਕੁਛ ਨਾ ਕੁਛ ਬਣਾਉਂਨੇ ਰਹਿੰਨੇ ਨਾ।
ਓਕੇ ਤੁਸੀਂ ਮੈਨੂੰ ਕੋਈ ਐਵੇਂ ਨਵੀਂ ਰੈਸਪੀ ਦੱਸ ਸਕਦੇ ਉ?
ਨਿਊ ਨਵੀਂ ਰੈਸੀਪੀ ਹਜੇ ਤਾਂ ਮੇਰੇ ਦਿਮਾਗ 'ਚ' ਨਹੀਂ ਆਈ ਹਾਂ ਓਦਾਂ ਮੈਂ ਪਹਿਲੀਆਂ ਬਹੁਤ ਟਰਾਈ ਕੀਤੀ ਹੋਈ ਜਿੱਦਾਂ ਘਰੇ। ਪੀਜ਼ਾ ਬਣ ਲਿਆ।
ਜਾਂ ਘਰ ਵਿੱਚ ਹੀ ਮੋਮੋਸ ਬਣਾ ਲਏ ਇਹ ਤਾਂ ਚਲੋ ਤੁਹਾਨੂੰ ਵੀ ਪਤਾ ਹੀ ਹੋਣਾ।
ਹਾਂਜੀ ਪਰ ਇੱਥੇ ਆਪਾਂ ਗੱਲ ਕਰਨੀ ਆ ਨਾ। ਤੇ ਤੁਸੀਂ ਦੱਸ ਦੋ ਤੁਸੀਂ ਕਿਵੇਂ ਬਣਾਂਦੇ ਓ
ਹਾਂਜੀ। ਤੇ ਜਿੱਦਾਂ ਮੋਮੋਸ ਤਾਂ ਅਸੀਂ ਨਰਮਲੀ ਮੈਦੇ ਨਾਲ ਆਪਾਂ ਅਹ ਗੁੰਨ ਲੈਂਣੇ ਆ ਚੰਗੀ ਤਰ੍ਹਾਂ ਮਤਲਬ ਮੈਂ ਇੰਨੇ ਪਰਫੈਕਟ ਤਾਂ ਨੀ ਬਣਾਏ ਸੀ। ਬਟ ਚਲੋ ਖਾਣਯੋਗ ਸੀ ਵਧੀਆ ਸੀ।
ਅਰੇ ਕੋਈ ਗੱਲ ਨੀ ਤੁਸੀਂ ਦੱਸ ਦੋ ਤੁਸੀਂ ਕਿਵੇਂ ਬਣਾਂਦੇ ਦੋ ਮੈਂ ਵੀ ਟਰਾਈ ਕਰ ਲਾਂਗੀ।
ਹਾਂਜੀ ਓਦਾਂ ਤੁਸੀਂ ਕਦੇ ਟਰਾਈ ਕੀਤਾ।
ਵੈਸੇ ਤਾਂ ਮੈਂ ਕੀਤਾ ਸੀ ਲੇਕਿਨ, ਮਤਲਬ ਉਹੀ ਐਸੀ ਸੋਚਿਆ ਸੀ ਕਿ ਥੋੜਾ ਹੈਲਦੀ ਵਰਜਨ ਬਣਾਵਾਂਗੇ ਤੇ ਅਸੀਂ ਸੂਜੀ ਦੇ ਬਣਾਏ ਸੀ ਲੇ ਕਿ ਉਨਾਂ-ਉਨਾਂ ਤੋਂ ਟੇਸਟ ਹੀ ਨੀ ਆਇਆ ਜਿਵੇਂ ਬਾਹਰ ਦਾ ਤੇ ਅਲੱਗ ਹੀ ਟੇਸਟ ਆਦਾ।
ਹਾਂ ਮੈਂ ਸੋਚਦੀ ਸੀ ਮੈਂ ਕਿਹਾ ਵੀ ਮੈਂ ਵੀ ਇਸ ਹੁਣ ਅਗਲੀ ਵਾਰ ਜਦੋਂ ਕੋਸ਼ਿਸ਼ ਕਰਨੀ ਆ ਤਾਂ ਮੈਂ ਆਟੇ ਤੇ ਬਣਾਮਾ।
ਹਾਂਜੀ।
ਮੈਨੂੰ ਜਿੱਦਾਂ ਹੁਣ ਤੁਸੀਂ ਕਹਿ ਰਹੇ ਓ ਬੱਸ ਤੁਸੀਂ ਤਾਂ ਸੂਜੀ ਟ ਕੀਤੇ ਸੀ ਨਾ ਸੂਜੀ ਦੇ ਬਣਾਏ ਸੀ। ਆਟੇ ਦੇ ਨੀ ਟਰਾਈ ਕੀਤੇ ਕਦੇ?
ਨਹੀਂ ਆਟੇ ਦੇ ਤਾਂ ਕਦੇ ਵੀ ਨੀ ਬਣਾਏ ਨਾਲੇ ਮੈਨੂੰ ਪਤਾ ਨੀ ਆਟੇ ਨਾਲ ਕੀਹੋ ਜਾ ਟੇਸਟ ਚਏਗਾ ਤੁਸੀਂ ਬਣਾਏ ਨੇ ਕਦੇ ਆਟੇ ਨਾਲ?
ਨਹੀਂ-ਨਹੀਂ ਮੈਂ ਤਾਂ ਆਪ ਇਹੀ ਸੋਚਦੀ ਮੈਂ ਕਿਹਾ ਪਤਾ ਨੀ ਸਹੀ ਤਰ੍ਹਾਂ ਬਣੋਗੀ ਵੀ ਜਾਂ ਨਹੀਂ। ਮੈਨੂੰ ਬਹੁਤ
ਮੈਂ ਨਹੀਂ ਲੱਗਦਾ ਵਧੀਆ ਲੱਗਣਗੇ ਪਰ ਬਾਕੀ-ਬਾਕੀ ਤੇ ਚਲੋ ਹਾਂ ਮੈਂ ਆਟੇ ਦੀ ਜਗ੍ਹਾ ਸੂਜੀ ਫਿਰ ਵੀ ਵਧੀਆ ਠੀਕ ਲੱਗਦੀ ਐ।
ਹਮ ਬਟ ਸੂਜੀ ਨਾਲ ਵੀ ਉਹ ਟੇਸਟ ਨਹੀਂ ਆਇਆ ਤੁਸੀਂ ਕਹਿ ਰਹੇ ਫਿਰ ਆਟੇ ਦਾ ਤਾਂ ਫੇਰ ਆਪਾਂ
ਹਾਂ। ਸੂਜੀ ਨਾਲ ਮਤਲਬ ਐਸਾ ਨੀ ਕਿ ਬਿਲਕੁਲ ਈ ਟੇਸਟ ਨੀ ਏ ਆਇਆ। ਪਰ ਮਤਲਬ ਆਟੇ ਨਾਲ ਤਾਂ ਮੈਨੂੰ ਲੱਗ ਰਿਹਾ ਬਿਲਕੁਲ ਹੀ ਨੀ ਆਊਗਾ।
ਹਮ।
ਕਿਉਂਕਿ ਫਿਰ ਫਾਸਟ-ਫੂਡ-ਫਾਸਟ-ਫੂਡ ਕਾਹਦਾ ਹੋਇਆ ਜੇ ਥੋੜ੍ਹਾ ਬਹੁਤ ਅਨਹੈਲਦੀ ਨਹੀਂ ਖਾਧਾ।
ਹਮ ਬਟ ਆਪਣਾ ਮੇਰਾ ਵੀ ਇਹੀ ਹੁੰਦਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਹੁੰਦਾ ਵੀ ਮੈਂ ਆਹ ਵੀ ਖਾ ਲਾ-ਆਹ ਵੀ ਖਾ ਲਾ ਬਟ ਸਿਹਤ ਵੀ ਦੇ ਆਪਣੀ ਹਨਾ ਤਾਂ ਮੈਂ ਸੋਚਦੀ ਹਾਂ ਵੀ ਜਿੰਨਾ ਮੈਂ ਘਰੇ ਬਣਾ ਸਕਦੀ ਹਲਦੀ ਜਿੰਨਾ ਟਰਾਈ ਕਰ ਸਕਦੀ ਨਾ ਓਨਾ ਕਰਾਂ ਤਾਂ ਕਿ ਮੈਂ ਆਪਣਾ ਆਪਣਾ ਸਵਾਦ ਵੀ ਪੂਰਾ ਕਰ ਲਵਾਂ ਤੇ ਸਿਹਤ ਵੀ ਸਹੀ ਰਹੇ
ਹਾਂਜੀ ਅਤੇ ਤੁਹਾਨੂੰ ਫਾਸਟ ਫੂਡ ਵਿੱਚ ਕੀ ਕੀ ਖਾਣਾ ਪਸੰਦ ਏ
ਮੈਨੂੰ ਪਹਿਲੇ ਨੰਬਰ ਤੇ ਤਾਂ ਮੋਮੋਸ ਹੀ ਆ ਮੋਮੋਸ ਹੋ ਗਏ ਗੋਲ ਗੱਪੇ ਹੋ ਗਏ ਪੀਜ਼ਾ ਹੋ ਗਿਆ। ਮੇਨਲੀ ਤਾਂ ਇਹੀ ਆ ਮੇਰੇ ਮਾਇੰਡ ਚ ਕੋਈ ਵੀ ਮੈਨੂੰ ਪੁੱਛਦਾ ਨਾ ਅਹੀ ਤਿੰਨ ਚੀਜ਼ਾਂ ਆਉਂਦੀਆਂ
ਓਕੇ। ਮੈਨੂੰ ਤਾਂ ਜਿਵੇਂ ਮਤਲਬ ਮੈਂ ਬਾਹਰ ਦਾ ਇੱਥੇ ਸਭ ਕੁੱਝ ਹੀ ਖਾ ਲੈਂਦੀ ਹਾਂ ਬਸ ਮੈਨੂੰ ਪੀਜ਼ਾ ਨਹੀਂ ਪਸੰਦ ਹੈ।
ਨਹੀਂ ਪਸੰਦ
ਨਹੀ-ਨਹੀ। ਐਕਚੁਲੀ ਮੈਂ ਫਸਟ ਟਾਈਮ ਪੀਜ਼ਾ ਖਾਇਆ ਸੀ ਨਾ ਮੈਨੂੰ ਤਾਂ ਹੀ ਤੋਂ ਨੀ ਪਸੰਦ ਆਉਂਦਾ ਮਤਲਬ ਪਤਾ ਨੀ ਕਿਉਂ? ਵੈਸੇ ਮੈਂ ਚੀਜ਼ ਮਤਲਬ ਚੀਜ਼ ਖਾਂਦੀ ਐਸਾ ਨਹੀਂ ਬਟ ਪੀਜ਼ਾ ਉੱਤੇ ਮੈਨੂੰ ਚੀਜ਼ ਅੱਛਾ ਹੀ ਨਹੀਂ ਲੱਗਦਾ ਮਤਲਬ ਮੈਂ ਆਪਣੀ ਦੀਦੀ ਨੂੰ ਕਹਿੰਦੀ ਹਾਂ ਕਿ ਤੁਸੀਂ? ਤੁਸੀ ਪੀਜ਼ਾ ਘਰੇ ਬਣਾ ਰਹੇ ਤੇ ਮੈਨੂੰ ਬਿਨਾਂ ਚੀਜ਼ ਦੇ ਉਹ ਕਹਿੰਦੀ ਬਿਨਾਂ ਚੀਜ਼ ਦੇ ਕਿਹੜਾ? ਪੀਜ਼ਾ ਆਉਂਦਾ ਤੂੰ ਤਾਂ ਸੈਂਡਵਿਚ ਖਾ ਰਹੀ ਹਾਂ ਫਿਰ
ਹਾਂਜੀ ਤੁਸੀਂ ਫਿਰ ਸੈਂਡਵਿਚ ਹੀ ਖਾ ਲਿਆ ਕਰੋ।
ਉਹੀ ਹੁਣ ਕੀ ਸਕਦੇ ਆ ਨਹੀਂ ਲੱਗਦਾ। ਤਾਂ ਨਹੀਂ ਲੱਗਦਾ ਮੈਂ ਬਾਕੀਆਂ ਨੂੰ ਵੀ ਦੱਸਿਆ ਹੋਇਆ ਕਿ ਮੈਨੂੰ ਪੀਜ਼ਾ ਨੀ ਚੰਗਾ ਲੱਗਦਾ ਸਾਰੇ ਮੇਰੇ ਮੈਨੂੰ ਇਹੀ ਕਹਿੰਦੇ ਨੇ ਤੂੰ ਕੋਈ ਕੁੜੀ ਐ ਤੈਨੂੰ ਪੀਜ਼ਾ ਨੀ ਪਸੰਦ
ਹਾਂ ਬਹੁਤ ਰੇਅਰ ਬਹੁਤ ਘੱਟ ਹੁੰਦੇ ਆ ਜਿਹੜੇ ਕਹਿੰਦੇ ਮੈਨੂੰ ਪੀਜ਼ਾ ਨਹੀਂ ਪਸੰਦ
ਮੈਂ ਤੈਨੂੰ ਇੱਕ ਗੱਲ ਸੱਚੀ-ਸੱਚੀ ਦੱਸਾਂ। ਮੈਨੂੰ ਮੋਮੋਸ ਵੀ ਨੀ ਪਸੰਦ
ਤੇ ਤੁਹਾਨੂੰ ਪਸੰਦ ਕੀ ਹਨ ਹੁਣ ਇਹ ਹਾਂਜੀ
ਮੈਨੂੰ ਨਾ ਪਹਿਲਾਂ ਮੋਮੋਸ ਬਹੁਤ ਪਸੰਦ ਸੀ ਮੈਂ ਇੱਕਦਮ ਐਸਾ ਹੁੰਦਾ ਸੀ ਕਿ ਮੈਨੂੰ ਰੋਜ਼-ਰੋਜ਼ ਖਾਣੇ ਹੁੰਦੇ ਸੀ ਪਰ ਫੇਰ ਇੱਕ ਵਾਰ ਮੈਂ ਨਾਨੀ ਦੇ ਘਰ ਰਹਿਣ ਗਈ ਸੀ, ਦੋ ਤਿੰਨ ਦਿਨ ਵਾਸਤੇ ਉਹਨਾਂ ਨੇ ਮੈਨੂੰ ਇੱਕ ਦਿਨ 'ਚ ਹਰ ਟਾਈਪ ਦੇ ਮੋਮੋਜ਼ ਜਿਵੇਂ ਕਿ ਅਸੀਂ ਬਾਹਰ ਗਏ ਸੀ ਤੇ ਉੱਥੇ ਨਾ ਗ੍ਰੇਵੀ ਮੋਮੋ ਨੀਜ਼ ਮੋਮੋਸ ਉੱਥੇ ਹਰ ਤਰੀਕੇ ਦੇ ਮਿਲਦੇ ਆ ਤੇ ਮੈਂ ਉਹ ਦੋ ਤਿੰਨ ਪਲੇਟ ਖਾ ਲਈ ਫਿਰ ਉਹਦੇ ਬਾਅਦ ਅਸੀਂ ਆਪਣੇ ਮਾਮਾ ਵਾਸਤੇ ਪੈਕ ਕਰਕੇ ਲਏ ਸੀ ਲੇਕਿਨ ਉਹਨਾਂ ਨੇ ਖਾਏ ਨੀ ਤੇ ਫਿਰ ਮੈਂ ਉਸ ਵੇਲੇ ਵੀ ਖਾ ਲਏ ਫੇਰ ਮੈਨੂੰ ਰਾਤੀ ਇੰਨਾ ਪੇਟ ਚ ਦਰਦ ਹੋਇਆ ਉਹਦੇ ਬਾਅਦ ਮੈਂ ਵੀ ਮੋਮੋਸ ਨਾ ਹੀ ਕਰ ਲਈ ਮੈਂ ਕਿਹਾ ਹੁਣ ਨਹੀਂ ਖਾਂਦੀ ਮੈਂ ਮੋਮੋਸ ਤੇ ਹੁਣ ਮੈਂ ਜਦ ਜਦੋਂ ਦੇਖਦੀ ਹਾਂ ਨਾ ਮੋਮੋਜ਼ ਮੈਨੂੰ ਬਹੁਤ ਅਜੀਬ ਜਿਹਾ ਲੱਗਦਾ ਏ
ਹਮ ਹੁੰਦਾ ਮਤਲਬ ਜਦੋਂ ਉਦੋਂ ਤੁਸੀਂ ਖਾਦੇ ਸੀ ਤਾਂ ਜਿਆਦਾ ਖਾਣ ਨਾਲ ਪ੍ਰੋਬਲਮ ਹੋਈ ਬਟ ਤੁਸੀਂ ਲਾਈਕ ਤਾਂ ਕਰਦੇ ਸੀ ਨਾ ਮਤਲਬ ਤੁਸੀਂ ਦੁਬਾਰਾ ਖਾ ਸਕਦੇ ਆ ਜੇ ਖਾਣਾ ਚਾਹਵੋ
ਹਾਂ ਬਟ ਐਸੇ ਹੈ ਕਿ ਹੁਣ ਜਦ ਮੈਂ ਖਾ ਕੇ ਵੇਖ ਸੀਨਾ ਤੇ ਮਿਰ ਤੂੰ ਨਹੀਂ ਖਾਏ ਗਏ ਮੈਨੂੰ ਨਹੀਂ
ਤੁਸੀਂ ਫੇਰ ਉਹ ਸੂਜੀ ਵਾਲੇ ਖਾਧੇ ਹੋਣੇ ਦੁਬਾਰਾ
ਹਾਂ।
ਤੇ ਤੁਸੀਂ ਦੂਸਰੇ ਖਾ ਕੇ ਦੇਖਣੇ ਸੀਗੇ
ਹੁਣ ਕੀ ਕਰ ਸਕਦਾ ਲੇਕਿਨ ਹਾਂ ਇਹ ਤਾਂ ਕਿ ਮਤਲਬ ਮੈਨੂੰ ਮੋਮੋਸ ਤੋਂ ਜ਼ਿਆਦਾ ਐਵੇ ਸਪਰਿੰਗ ਰੋਲ ਵਗੈਰਾ ਐ ਸਭ ਜ਼ਿਆਦਾ ਪਸੰਦ ਐ
ਹਾਂ, ਸਪਰਿੰਗ ਰੋਲ ਮੈਂ ਕਹਿਣਾ ਭੁੱਲ ਗਈਏ ਇਹਵੀ ਬਹੁਤ ਟੇ
ਹੈ ਨਾ ਸਪਰਿੰਗ ਰੋਲ ਮਤਲਬ ਕੁੱਛ ਲੋਕ ਹੁੰਦੇ ਆ ਜਿਹੜੇ ਮੈਦੇ ਦੀ ਕਵਰਿੰਗ ਜ਼ਿਆਦਾ ਕਰ ਦਿੰਦੇ ਨੇ, ਲੇਕਿਨ ਮਤਲਬ ਜਿਹੜੇ ਅੱਛੀ, ਅਗਰ ਤੁਸੀ ਕਿਸੇ ਵਧੀਆ ਪਲੇਸ ਤੇ ਜਾਓ, ਉਹ ਫੀਲਿੰਗ ਵਧੀਆ ਕਰਦੇ ਨੇ ਤੇ, ਉਹਨਾਂ ਦੇ ਸਪਰਿੰਗ ਰੋਲ ਕਾਫ਼ੀ ਵਧੀਆ ਲੱਗਦੇ ਨੇ।
ਹਮ ਹੋਰ ਸਪਰਿੰਗ ਰੋਲ ਤੋਂ ਇਲਾਵਾ। ਉਸ ਤੋਂ ਇਲਾਵਾ, ਮਨਚੂਰੀਅਨ।
ਹਾਂ, ਮਨਚੂਰੀਅਨ ਵੀ ਖਾ ਲੈਂਣੀ ਆ। ਡੋਸਾ, ਪਾਓ ਭਾਜੀ, ਇਹ ਸਭ ਤਾਂ ਮੈਂ ਬਹੁਤ ਖਾਣੀ ਆ।
ਹਮ, ਭਟੂਰੇ ਪਸੰਦ ਆ?
ਹਾਂ, ਇਹ ਤਾਂ ਪੰਜਾਬੀਆਂ ਨੂੰ ਸਭ ਨੂੰ ਪਸ ਪਰ ਮੈਂ ਪਰ ਹਾਂ ਉਹੀ ਗਰਮੀ 'ਚ' ਨਹੀਂ ਖਾਏ ਜਾਂਦੇ, ਪਰ ਵੈਸੇ ਮੈਂ ਖਾ ਲੈਂਣੀ ਆ।
ਮੈਨੂੰ ਬਿਲਕੁਲ ਨੀ, ਪਸੰਦ ਇਹ ਮੈਨੂੰ ਤਾਂ ਨਾ ਇੱਦਾ ਲੱਗਦਾ ਜਿਵੇਂ ਨਹੀ ਮੈਨੂੰ, ਜਦੋਂ ਇੱਦਾਂ ਲੱਗਦਾ ਜਦੋਂ ਮੈਂ ਰਬਟ ਖਾਣੀ ਹੁੰਨੀ ਮੈਨੂੰ ਨਾ ਚਬਾਅ ਨਹੀ ਹੁੰਦੇ, ਮੇਰੇ ਕੋਲੋਂ ਮੈਂ ਅੱਧਾ ਵੀ ਖਾ ਲੈਂਣੀ ਨਾ, ਮੈਨੂੰ ਹੋਰ ਤਰ੍ਹਾਂ ਹੋਣ ਲੱਗ ਪੈਂਦਾ, ਫਿਰ ਮੈਂ ਖਾਣੇ ਛੱਡਤੇ।
ਓਕੇ-ਓਕੇ, ਕੋਈ ਗੱਲ ਨੀ ਕੁਲਚੇ ਦਾ ਖਾਣ ਦੇ ਹੋ ਨਾ।
ਖਾਂ ਲੈਣੀ ਆ, ਉਹ ਵੀ ਏਦਾਂ ਨੀ ਵੀ ਖਾਣੇ ਹੀ ਖਾਣੇ, ਬੱਸ ਜਦੋਂ ਕੋਈ ਖਾਂਦਾ ਘਰੇ ਮੰਗਾਏ ਆ, ਚਲੋ ਮੈਂ ਵੀ। ਚੱਲੇ ਨੀ, ਇੱਦਾਂ ਕਦੇ ਮੈਂ ਸਪੈਸ਼ਲੀ ਨੀ ਲੈਣ ਗਈ।
ਓਕੇ, ਨਹੀਕੋਈਲ ਗੱਲ ਨੀ, ਮਤਲਬ ਵੈਸੇ ਤਾਂ ਗਰਮੀ ਵਿੱਚ ਤਾਂ ਇਹ ਸਭ ਚੀਜ਼ਾਂ ਬਾਰੇ ਸੋਚ ਕੇ ਵੀ, ਅਮਮ ਐਵੇਂ ਹੋਣ ਲੱਗਦਾ ਲੇਕਿਨ। ਮਤਲਬ ਐਸਾ ਹੁੰਦਾ ਨਾ ਕਿ, ਤੁਸੀ ਕਿਤੇ ਕੋਈ ਸਮਾਗਮ ਵਗੈਰਾ ਜਾਂ ਕੋਈ ਉੱਥੇ ਵੀ ਛੋਲੇ ਮਿਲਦੇ ਈ ਮਿਲਦੇ ਨੇ, ਤੇ ਫਿਰ ਛੋਲੇ ਹਰ ਵੇਲੇ ਚੰਗੇ ਵੀ ਨੀ ਲੱਗਦੇ ਨਾ।
ਹਾਂਜੀ, ਇਹ ਤਾਂ ਹੈ ਮੈਨੂੰ ਵੀ ਨੀ ਵਧੀਆ ਲੱਗਦੇ ਇੰਨੇ, ਆਪਣਾ
ਛੋਲੇ ਦੀ ਜਗਾ ਬਲਕਿ, ਰਾਜਮਾਂਹ ਜ਼ਿਆਦਾ ਪਸੰਦ ਐ ਜਾਂ ਫਿਰ ਫਿਰ ਜਿਹੜੇ ਮਟਰ ਵਾਲੇ ਛੋਲੇ ਹੁੰਦੇ ਨੇ ਰਾਜਮਾਂਹ ਚਾਵਲ ਫੇਵਰੇਟ ਨੇ, ਮੇਰੇ ਵੀ ਬਹੁਤ ਫੇਵਰੇਟ ਨੇ।
ਪਰ, ਮੈਨੂੰ ਕੜੀ ਚਾਵਲ ਬਿਲਕੁਲ ਨੀ ਪਸੰਦ।
ਕੜੀ ਚਾਵਲ ਮੈਂ ਖਾਂ ਲੈਂਣੀ ਆ, ਪਰ ਇੰਨੇ ਕੋਈ ਐਸਾ ਨਹੀ ਕਿ ਬਹੁਤ। ਫੇਵਰੇਟ ਹੋ ਨਾ ਕੁਛ, ਐਵੇਂ ਪਰ ਹਾਂ ਬਣਦੇ ਨੇ ਤੇ
ਹਾਂ ਇੱਦਾ ਈ, ਆ ਮੇਰਾ
ਹਾਂ, ਮੈਨੂੰ ਕੋਫਤੇ ਦੀ ਸਬਜ਼ੀ ਵੀ ਪਸੰਦ ਆ ਬਹੁਤ।
ਆਪਣੇ ਕਿੰਨਾ ਟਾਈਮ ਹੋ ਗਿਆ?
ਆਪਣਾ ਹਡੇ, ਬਚੇ ਨੇ ਹਲੇ ਤਿੰਨ ਮਿੰਟ।
ਚਲੋ, ਸਹੀ ਆ।
ਹਾਂਜੀ, ਤੁਸੀ ਕੋਫਤੇ ਦੀ ਸਬਜ਼ੀ ਕਦੇ ਟਰਾਈ ਕੀਤੀ ਐ?
ਹਾਂਜੀ, ਮੈਂ ਖਾਧੀ ਬਹੁਤ ਵਾਰ, ਮੈਂ ਇੱਕ ਵਾਰ ਬਣਾਣੇ ਵੀ ਟਰਾਈ ਕੀਤੇ ਸੀ। ਪਰ ਮੇਰੇ ਤੋਂ ਵਧੀਆ ਨੀ ਬਣੀ।
ਅੱਛਾ ਨੀ, ਮੈਨੂੰ ਕੋਫਤੇ ਦੀ ਸਬਜ਼ੀ ਤਾਂ ਵਧੀਆ ਬਣਾਉਣੀ ਆਉਂਦੀ ਆ। ਲੇਕਿਨ ਮਤਲਬ, ਅੱਛੀ ਲੱਗਦੀ ਆ ਕੁਛ ਲੋਕਾਂ ਨੂੰ ਨਹੀ ਅੱਛੀ ਲੱਗਦੀ ਬਟ
ਹਮਮ, ਨਹੀ ਮੈਨੂੰ ਠੀਕ ਆ ਮਤਲਬ, ਮੈਂ ਬੁਰੀ ਵੀ ਨਹੀ ਕਹਿੰਦੀ ਬਣਦੀ ਤਾਂ ਖਾਂ ਲੈਂਦੀ ਆ, ਟੇਸਟੀ ਸਬਜ਼ੀ ਨਾ ਕੋਈ ਵੀ ਆ। ਟੇਸਟੀ, ਸਵਾਦ ਬਣੀ ਹੋਣੀ ਚਾਹੀਦੀ ਆ। ਮੈਂ ਖਾਂ ਲਉਗੀਂ, ਮੇਰੀ ਓਦਾਂ ਫੇਵਰੇਟ ਸਬਜ਼ੀ ਖੁੰਭਾਂ ਦੀ ਆ। ਵਾਹਿਗੁਰੂ, ਇਸ ਮੌਸਮ 'ਚ ਆਂਦੀਆਂ ਨੀ ਹੈਗੀਆਂ ਹੁਣ।
ਅੱਛਾ, ਇਹ ਕੀ ਹੁੰਦਾ ਐ?
ਏਦਾਂ ਨੀ ਮੈਨੂੰ ਪਤਾ, ਮੈਂ ਘਰੇ ਜਦੋਂ ਕਹਿੰਨੀ ਨਾ ਖੁੰਬਾ ਕਹਿੰਦੇ, ਹੁਣ ਕਿਹਨੇ ਖੁੰਬਾ ਵੇਚਣੀਆਂ। ਮਤਲਬ ਕਿ, ਹੁਣ ਤਾਂ ਖੁੰਬਾਂ ਆਂਦੀਆਂ ਨੀ।
ਅੱਛਾ, ਮੈਨੂੰ ਨਾ ਮੈਨੂੰ ਬੇਸਣ ਦੇ ਗੱਟੇ ਦੀ ਸਬਜ਼ੀ ਬਹੁਤ ਪਸੰਦ ਐ।
ਕਿਹਦੀ ਬੇਸਣ ਦੀ।
ਹੈਈ, ਬੇਸਣ ਦੇ ਗੱਟੇ ਦੀ ਅਰੇ ਜਿਵੇਂ ਬੇਸਣ ਦਾ ਆਟਾ ਗੁੰਨ੍ਹ ਕੇ। ਤੇ ਉਹਦੇ ਪੀਸਿਸ ਕੱਟ ਕੇ ਕਿ ਉਹਨੂੰ ਉਬਾਲ ਲਿਆ ਜਾਂਦਾ ਫਿਰ ਸਾਰੀ ਤਰੀ ਰੈਡੀ ਕਰਕੇ ਉਹਦੇ 'ਚ ਉਹ ਛੋਟੇ- ਛੋਟੇ ਪੀਸਿਸ ਪਾ ਦਿੱਤੇ ਜਾਂਦੇ ਨੇ।
ਅੱਛਾ, ਏਦਾਂ ਵੀ ਹੁੰਦੀ ਆ ਇਹ ਤਾਂ ਮੈਂ ਤੁਹਾਡੇ ਕੋਲੋਂ ਸੁਣੀ ਆ ਨਵੀਂ ਰੈਸਿਪੀ ਮਿਲ ਗਈ ਮੈਨੂੰ।
ਸਵਾਦ ਬਣਦੀ ਆ ਉਹ ਤਾਂ ਬਹੁਤ ਸਵਾਦ ਹੁੰਦੀ ਆ।
ਮੈਨੂੰ ਚੰਗੀ ਤਰ੍ਹਾਂ ਦੱਸੋਂਗੇ ਕਿੱਦਾਂ- ਕਿੱਦਾਂ।
ਅਰੇ ਜਿਵੇਂ ਕਿ ਆਪਾਂ ਵੇਸਣ ਦਾ ਜੁਆਇਨ ਵਗੈਰਾ ਪਾ ਕੇ, ਆਟਾ ਗੁੰਨ੍ਹ ਲਿਆ, ਫਿਰ ਉਹਦੇ ਬਾਅਦ ਉਹਦੇ ਛੋਟੇ -ਛੋਟੇ ਜਿਵੇਂ ਪੀਸਿਸ ਕਰਲੇ।
ਹਾਂਜੀ।
ਔਰ ਉਹਦੇ ਬਾਅਦ ਉਹਨੂੰ ਮਤਲਬ ਬੋਆਈਲਡ ਵਾਟਰ ਵਿੱਚ ਪਾ ਦਿੱੱਤਾ ਤੇ ਉਹ ਥੋੜੇ ਮਤਲਬ ਕੀ ਕਹਿੰਦੇ ਨੇ ਥਿੱਕ ਥਿੱਕ ਹੋ ਜਾਂਦੇ ਨੇ।
ਹਮ।
ਵਧੀਆ ਤਰੀਕੇ ਨਾਲ ਤੇ ਫਿਰ ਉਹਦੇ ਬਾਅਦ ਜਿਹੜਾ ਅਸੀਂ ਜਿਵੇਂ ਰਾਜਮਾਂ ਵਾਸਤੇ ਮਸਾਲਾ ਰੈਡੀ ਕਰਦੇ ਆਂ।
ਹਾਂਜੀ।
ਬਸ ਉਵੇ ਈ ਮਸਾਲਾ ਰੈਡੀ ਕਰ ਲਿਆ ਤੇ ਫੇਰ ਉਹਦੇ ਚ ਇਹ ਵਾਲੇ ਜਿਹੜੇ ਬੇਸਨ ਦੇ ਅਸੀਂ ਰੈਡੀ ਕੀਤੇ ਤੇ ਅਸੀਂ ਇਹ ਟੁਕੜੇ ਪਾ ਕੇ ਅਸੀਂ ਭੁੰਨ ਲਿਆ ਇਹਨਾਂ ਨੂੰ ਥੋੜ੍ਹਾ ਜਿਹਾ। ਫਿਰ ਬਾਕੀ ਪਾਣੀ ਪਾ ਕੇ ਉਹੀਓ ਤਰੀ ਵਾਲੀ ਪੂਰੀ ਸਬਜ਼ੀ ਬਣਾ ਲਈ ਬਸ ਇਹ ਕਿ ਪਾਣੀ ਜ਼ਿਆਦਾ ਨਹੀਂ ਪਾਣਾ। ਕਿ ਇੱਕ ਦਮ ਹੀ ਤਰੀ- ਤਰੀ ਹੋ ਜਾਏ, ਥੋੜਾ ਬਹੁਤ ਥਿਕ ਰਹੇ ਗ੍ਰੇਵੀ ਤਾਂ ਕਿ ਸਵਾਦ ਆਏ। ਬਾਕੀ ਬਹੁਤ ਸਵਾਦ ਬਣਦੀ ਐ ਤਾਂ ਸਬਜ਼ੀ ਮੈਨੂੰ ਤਾਂ ਲੱਗ ਰਹੀ ਤੁਸੀਂ ਟਰਾਈ ਕਿਵੇਂ ਨੀ ਕੀਤੀ। ਕੀਤਾ ਤੁਸੀਂ ਪੰਜਾਬੀ ਹੋ ਕੇ।
ਹੁਣ ਮੈਂ ਜ਼ਰੂਰ ਕਰਨੀ ਆ ਟਰਾਈ। ਮੈਂ ਤਾਂ ਅੱਜ ਜਾਂ ਕੱਲ ਵਿੱਚ ਕਰ ਲੈਣੀ ਆ। ਹੁਣ ਮੈਨੂੰ ਇਹ ਆ ਵੀ ਕਿਹੋ -ਜਿਹੀ ਹੋਊਗੀ। ਮੈਂ ਘਰਦਿਆਂ ਨੂੰ ਵੀ ਖਵਾਉਂਗੀ। ਓਦਾਂ ਦਾ ਮੇਰੇ ਤੋ ਜਿੱਦਾਂ ਨਾ ਮੇਰਾ ਨਾ ਮਤਲਬ ਮੈਂ ਇਹ ਨੀ ਕਹਿੰਦੀ ਮੈਂ ਬਹੁਤ ਵਾਰ ਸਬਜ਼ੀ ਬਣਾਣੀ ਬਟ ਮੇਰਾ ਨਾ ਤੁੱਕਾ ਤੁੱਕਾ ਹੀ ਹੁੰਦਾ ਕਈ ਵਾਰ ਤਾਂ ਬਹੁਤ ਸਵਾਦ ਬਣ ਜਾਂਦੀ ਮੇਰੇ ਤੋਂ ਕਈ ਵਾਰ ਬਿਲਕੁਲ ਨਹੀ ਵਧੀਆ ਬਣਦੀ।
ਨਹੀਂ -ਨਹੀਂ ਬਹੁਤ ਵਧੀਆ ਬਣੂਗੀ। ਹੁਣ ਏ ਨੈਕਸਟ ਕਾਲ ਚ ਮੈਂ ਤੁਹਾਨੂੰ ਦੱਸ ਦੂਗੀਂ ਕਿਵੇਂ ਬਣਦੀ ਹੈ ਠੀਕ ਐ।
ਹਾਂਜੀ।
ਠੀਕ ਐ, ਮੈਨੂੰ ਗੱਲ ਕਰਕੇ ਬਹੁਤ ਚੰਗਾ ਲੱਗਿਆ। ਓਕੇ, ਸਤਿ ਸ੍ਰੀ ਅਕਾਲ।
ਓਕੇ, ਸਤਿ ਸ਼੍ਰੀ ਅਕਾਲ।